ਹੈਲੋ। ਹੈਲੋ।
ਹੈਲੋ, ਹੈਲੋ ਹਾਂਜੀ ਆਪਾਂ ਹਾਂਜੀ 'ਸਤਿ ਸ੍ਰੀ ਅਕਾਲ'ਜੀ ਕੀ ਹਾਲ ਚਾਲ ਠੀਕ ਹੋ ਤੁਸੀਂ।
ਲ
ਹੈਲੋ, ਹਾਂਜੀ ਆਵਾਜ਼ ਨਹੀਂ ਆ ਰਹੀ ਮੇਰੀ।
ਹਾਂਜੀ, ਹਾਂਜੀ ਹੁਣ ਆ ਰਹੀ ਐ।
ਹੋਰ ਸੁਣਾਓ ਕਿੱਦਾਂ ਠੀਕ ਓ ਤੁਸੀਂ।
ਹਾਂਜੀ।
ਹਾਂਜੀ ਬੇਟੇ ਕੀ ਹਾਲ ਚਾਲ ਆ ਠੀਕ ਓ ਤੁਸੀਂ।
ਹਾਂਜੀ, ਹਾਂਜੀ ਵਧੀਆ ਜੀ, ਵਧੀਆ ਤੁਸੀਂ ਦੱਸੋ ਜੀ।
ਹਾਂਜੀ ਵਧਿਆ ਸਾਰੇ ਹਾਂਜੀ, ਹਾਂਜੀ ਸਭ ਵਧੀਆ ਠੀਕ ਠਾਕ।
ਸਬ ਵਧਿਆ ਜੀ।
ਹਾਂਜੀ, ਹਾਂਜੀ ਬਸ ਮੋਬਾਈਲ ਤੇ ਲੱਗੇ ਸੀਗੇ। ਹਾਂ ਮੈਂ ਕਿਹਾ ਚਲੋ ਦੇਖ ਲਈਏ ਕਿਸੇ ਦਾ ਮੈਸੇਜ ਵਗੈਰਾ ਆਇਆ ਤੇ ਚਲੋ ਆਣ ਜਾਣ ਦਾ ਤੇ ਨਹੀਂ ਇੰਨਾ ਹੁੰਦਾ ਤੇ ਚਲੋ ਫਾਈਲ ਤੇ ਮਤਲਬ ਕੋਈ ਬਿਮਾਰ ਹੋਵੇ ਜਾਂ ਕੁਛ ਹੋਵੇ ਨਾ ਚਲੋ ਫੋਨ ਤੇ ਬੰਦਾ ਚਲੋ ਕਰ ਲੈਂਦਾ ਨਾ। ਮੈਸੇਜ ਵਗੈਰਾ ਕਰਕੇ ਪੁੱਛ ਲੈਂਦਾ ਹਾਲ ਚਾਲ ਪੁੱਛ ਲੈਂਦਾ।
ਸਹੀ ਗੱਲ ਹੈ ਸਹੀ ਗ
ਹਾਂਜੀ, ਹਾਂਜੀ ਅੱਜ ਕਲ ਤਾਂ ਮਤਲਬ ਲਾਈਫ ਕਿੰਨੀ ਬਿਜ਼ੀ ਹੋਈ ਪਈ ਹੈ ਬੱਚਿਆਂ ਨੂੰ ਦੇਖਣਾ ਘਰ ਦਾ ਕੰਮ ਕਰਨਾ ਜਾਂ ਤਾਂ ਥੋੜਾ ਬਹੁਤ ਤਾਂ ਮਾਰਕੀਟ ਸ਼ੋਪਿੰਗ ਵਗੈਰਾ ਕਰਨੀ ਏ ਕਿਤੇ ਆਣਾ ਜਾਣਾ ਨਾ। ਟਫ ਹੋ ਜਾਂਦਾ ਕੋਈ ਮਤਲਬ ਕਿਸੇ ਦਾ ਕੋਈ ਬਿਮਾਰ ਵਗੈਰਾ ਹੋਵੇ ਜਾਂ ਕਿੱਦ ਨਾ ਮਤਲਬ ਜਾਨਾ ਜਾਨਾ ਬੜਾ ਔਖਾ ਹੋ ਜਾਂਦਾ।
ਸਹੀ ਗੱਲ ਏ ਜੀ।
ਹਾਂਜੀ-ਹਾਂਜੀ ਹਾ-ਹਾ।
ਹੋਰ ਰੋਟੀ ਰੋਟੀ ਛਕ ਲੀ ਆ
ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋ ਗਿਆ ਬ੍ਰੇਕਫਾਸਟ
ਮੈਂ ਵੀ ਵਿਹਲਾ ਹੀ ਮਹਿੰਗਾ ਪੁੱਛ ਲ ਫੋਨ ਕਰ ਲਾ ਇੱਕ ਅੱਧਾ।
ਹਾਂਜੀ-ਹਾਂਜੀ ਹਾਂਜੀ ਉਹੀ ਤੇ ਗੱਲ ਹੈ ਨਾ ਫੋਨ ਤੇ ਆਪਾ ਇੱਕ ਦੂਸਰੇ ਦਾ ਹਾਲ ਚਾਲ ਪੁੱਛ ਸਕਦੇ ਹਾ ਦ ਸਕਦੇ ਹਾ ਨਾ ਫੋਨ ਤੇ ਹਾਂਜੀ।
ਫਾਇਦਾ ਤੇ ਹੋ ਜਾਂਦਾ ਹੈ ਜੀ ਫੋਨ ਦਾ ਬੌਤ ਫਾਇਦਾ ਹੋ ਜਾਂਦਾ ਹੈ।
ਹ ਹਾਂਜੀ ਦਾ ਵੀ ਹੈ ਤੇ ਚਲੋ ਹਾਂਜੀ- ਹਾਂਜੀ। ਹਾਂਜੀ ਫੋਨ ਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਹਾਂਜੀ-ਹਾਂਜੀ।
ਬੰਦਾ ਅਪਡੇਟ ਤੇ ਰਹਿੰਦਾ ਆ ਸਾਰੀ ਜਗਾ ਤੋ।
ਹਾਂਜੀ
ਹੋਰ
ਦਾ ਫਾਇਦਾ ਵੀ ਹੈ ਚਲੋ ਹਾਂਜੀ ਜਿਦਾ ਬੱਚੇ ਵਗੈਰਾ ਮਤਲਬ ਕਿਤੇ ਸਕੂਲ ਜਾਂਦੇ ਆ ਜਾ ਟਿਊਸ਼ਨ ਜਾਂਦੇ ਆ ਬੱਚੇ ਆਪਾਂ ਬੱਚਿਆ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਤੁਸੀ ਬੇਟਾ ਕਿ ਕਿੱਥੇ ਹੋ ਕਿੰਨੇ ਵਜੇ ਘਰ ਆਣਾ ਹਨਾ ਕੁਛ ਮਿਸ ਹੈਪਨ ਵਗੈਰਾ ਹੋ ਜੇ ਤੇ ਚਲੋ ਬੱਚੇ ਵੀ ਆਪਣੇ ਆਪ ਨੂੰ ਕਾਲ ਕਰ ਲੈਂਦੇ ਆ ਪਰ ਗੁੱਸਾ ਉਹਦੋ ਚੜਦਾ ਵੀ ਜਦੋਂ ਬੱਚਿਆਂ ਨੂੰ ਸਟਡੀ ਵਾਸਤੇ ਫੋਨ ਵਗੈਰਾ ਦਿੰਦੇ ਆ ਤੇ ਚਲੋ ਅੱਜ ਕੱਲ ਪਤਾ ਆਨਲਾਈਨ ਸਟੱਡੀ ਹੁੰਦੀ ਹੈ ਸਾਰੀ।
ਹਾਂ ਬੱਚਿਆਂ ਨੂੰ ਵਰਕ, ਹਾਂਜੀ-ਹਾਂਜੀ ਬੱਚਿਆਂ ਨੂੰ ਵਰਕ ਫੋਨ ਤੇ ਹਾਂਜੀ-ਹਾਂਜੀ ਇਹ ਤਾਂ ਹੁਣ ਇੱਕ ਜਰੂਰਤ ਦੀ ਉਹੀ ਕੁਛ ਮਤਲਬ ਮੋਬਾਇਲ ਚੰਗੀਆਂ ਹੈਬਿਟਸ ਵੀ ਆ ਕੁੱਛ ਬੁਰੀਆਂ ਹੈਬਿਟਸ ਵੀ ਆ ਬੱਚੇ ਜਿੱਦਾਂ ਹੁਣ ਮੰਨ ਲਓ ਸਟੱਡੀ ਕਰ ਰਹੇ ਨੇ ਚਲੋ ਉਹ ਤਾਂ ਅੱਛੀ ਗੱਲ ਹੈ ਤੇ ਜਦੋਂ ਫੋਨ ਲੈ ਕੇ ਗੇਮਸ ਵਗੈਰਾ ਖੇਲਨ ਇੱਕ-ਇੱਕ ਘੰਟਾ ਦੋ-ਦੋ ਘੰਟੇ ਬੈਠੇ ਰਹਿੰਦੇ ਨੇ ਉਹ ਟਾਈਮ ਵੇਸਟ ਹੁੰਦਾ ਨਾ। ਉਦੋਂ ਉਹ ਨੀ ਫੇਰ ਚੰਗਾ ਬੱਚੇ ਦੀ ਆਈਜ਼ ਤੇ ਬੜਾ ਇਫੈਕਟ ਪੈਂਦਾ ਫਿਰ ਏਅਰ ਫੋਨ ਮਤਲਬ ਯੂਜ ਕਰਦੇ ਨੇ ਏਅਰ ਫੋਨ ਵਗੈਰਾ ਜਦੋ ਯੂਜ ਕਰਦੇ ਤੇ ਉਹਨਾਂ ਦੇ ਕੰਨਾਂ ਤੇ ਇਫੈਕਟ ਪੈਂਦਾ ਹੈ ਮਤਲਬ ਸੁਣਨ ਦੀ ਤੁਹਾਨੂੰ ਪਤਾ ਹੀ ਹੈ ਕਿਸੇ ਲਈ ਇੱਕਦਮ ਆਵਾਜ਼ ਤੇਜ਼ ਹੋ ਜਾਂਦੀ ਹੈ। ਹੋਲੀ ਹੋ ਜਾਂਦੀ ਹੈ ਗੇਮ ਖੇਲਦੇ-ਖੇਲਦੇ। ਉਨਾਂ ਦੇ ਕੰਨਾ ਤੇ ਬੜਾ ਇਫੈਕਟ ਪੈਂਦਾ ਅੱਜ ਕੱਲ ਤੁਸੀਂ ਜਰਾ ਜਾਣਦੇ ਹੀ ਹੋ ਦੇਖਿਆ ਜਾ ਤੁਸੀ ਛੋਟੇ-ਛੋਟੇ ਬੱਚਿਆਂ ਨੂੰ ਕਿੱਦਾਂ ਐਨਕਾ ਵਗੈਰਾ ਲੱਗੀਆਂ ਹੋਈਆਂ ਨਾ।
ਜੀ-ਜੀ ਸਹੀ ਗੱਲ ਹੈ ਜੀ ਸਾਰਿਆਂ ਨੂੰ ਐਨਕਾਂ ਲੱਗੀਆਂ ਦੀਆਂ ਤੇ ਹੱਥ ਚ ਫੋਨ ਫੜਿਆ ਦੇ ਆ ਸਾਰਿਆਂ ਨੇ।
ਹਾਂਜੀ ਜੀ। ਹੁਣ ਮਤਲਬ ਇੱਦ ਹੀ ਆ ਵੀ ਮਤਲਬ ਬੱਚਾ ਜਿੱਦਾਂ ਹੁ ਕੋਈ ਰਿਸ਼ਤੇਦਾਰ ਆਵੇ ਤੇ ਪਰਿਵਾਰ ਦੇ ਮੈਂਬਰ ਚਾਰ ਕੱਠੇ ਹੋ ਗਏ ਤੇ ਬੱਚੇ ਵੀ ਵਿਚ ਨੀ ਆ ਕੇ ਬੈਠਣਾ ਪਸੰਦ ਕਰਦੇ ਹੁਣ ਜਿੱਦਾਂ ਕਵਾਂ ਨਾ, ਬੱਚੇ ਕਹਿ ਰਹੇ ਬਸ ਨਮਸ ਸਤੇ ਕਰਕੇ ਚਲੇ ਜਾਣਗੇ ਤੇ ਫੇਰ ਮਤਲਬ ਦੇਖਣ ਨੂੰ ਮਤਲਬ ਅੱਛਾ ਨੀ ਲੱਗਦਾ ਨਾ ਐ ਤੇ ਫੇਰ। ਕਈ ਬੱਚੇ ਹੁੰਦੇ ਆ ਵੀ ਮਤਲਬ ਜਿੱਦਾ ਚਲੋ ਹੁਣ ਕੀ ਕਹਿਣਾ ਫੇਰ ਉਹ ਕਹਿ ਦਿੰਦੇ ਬੱਚੇ ਵੀ ਫੋਨ ਚਲਾ ਰਹੇ ਬੈਠ ਕੇ ਹਨਾ ਇਹਦਾ ਬਿਲਕੁਲ ਵੀ ਅੱਛਾ ਨੀ ਲੱਗਦਾ ਬੱਚਿਆਂ ਨੂੰ ਸਮਝਾਈ ਦਾ ਬਹੁਤ ਵਾਰੀ ਕਾਫੀ ਘਰਾਂ ਚ ਦੇ ਜਾਈਦਾ ਵਾ ਤੇ ਪੁੱਛੋ ਜੇ ਬੱਚੇ ਕਹਾਂ ਗਏ ਕਹਿੰਦੇ ਨੇ ਵੀ ਬੱਚੇ ਫੋਨ ਚਲਾ ਰਹੇ ਆ ਬਠ ਕੀ ਐ ਛੁੱਟੀ ਸੀ ਬਸ ਇੰਜੋਏ ਕਰ ਰਹੇ ਗੇਮ ਗੂਮ ਖੇਦੇ ਪਏ ਐ ਯਾ ਇਦਾ ਉਦਾ। ਹਨ ਮਤਲਬ ਹਾਂਜੀ।
ਫੋਨ ਵੀ ਕੰਪਲਸਰੀ ਹੋ ਗਿਆ ਅੱਜ ਕੱਲ੍ਹ ਬੱਚੇ ਨੂੰ ਲੱਗ ਹੀ ਗਿਆ ਆ ਬਸ ਨਾਲ।
ਫੋਨ ਹੈਗਾ ਇਹਦੇ ਵਿੱਚ ਹੈਗਾ।
ਹਾਂਜੀ, ਅਸੀਂ ਉਠਦੇ ਸੀ ਅਸੀਂ ਪਹਿਲੇ ਪਰਮਾਤਮਾ ਦਾ ਨਾਮ ਲੈਂਦੇ ਸੀ। ਜਾਂ ਕਿੱਦਾਂ ਨਾ, ਹੁਣ ਬੱਚੇ ਉੱਠਦੇ ਸਾਰ ਪਹਿਲੇ ਫੋਨ, ਫੜਦੇ ਨੇ
ਪਹਿਲੇ, ਮੋਬਾਈਲ ਫੜਦੇ ਨੇ, ਹਾਂ ਪਹਿਲੇ ਮੋਬਾਈਲ ਚ ਦੇਖਦੇ, ਨੇ ਕਿਸੇ ਦਾ, ਮੈਸੇਜ ਤਾਂ ਨਹੀਂ ਆਇਆ, ਜਾਂ ਕੋਈ ਪ੍ਰੋਬਲਮ ਤਾਂ ਨਹੀਂ ਆਈ ਹਾਂਜੀ-ਹਾਂਜੀ। ਹਾਂਜੀ-ਹਾਂਜੀ ਬੱਚੀ ਨੂੰ ਦੇ ਦੋ ਬਾਈ ਵਗੈਰਾ ਦੇਖ ਰਹੇ ਨੇ, ਤਬ ਤੇ ਆਗੇ ਚਲੋ ਹਾਂ ਫਾਇਦੇ ਵੀ ਕਾਫ਼ੀ ਏ ਤੁਹਾਨੂੰ ਪਤਾ ਏਦੇ ਨੁਕਸਾਨ ਵੀ, ਏ
ਜੀ ਸਮਾਨ ਵੀ ਕਾਫੀ ਆ ਜੀ ਫੋਨ ਤੇ
ਜੀ
ਆਇ ਵਗਰਾ ਤੇ ਧਠੰਡਾ ਨਾਲੇ ਜੀ ਫੋਨ ਚੁੱਕਣਾ ਸਭ ਕੁਛ ਹੀ ਹੋ ਰਿਹਾ, ਹੁਣ ਫੋਨ ਤੇ ਹੀ ਹੋ ਰਿਹਾ ਆ, ਕੁਛ ਬਣਾਉਣ ਦੀ, ਰੇਸਿਪੀ ਜੇ ਦੇਖਣੀ ਤੇ, ਫੋਨ ਕੱਢੋ ਕੁੱਛ ਖਾਣਾ ਤੇ ਫੋਨ ਤੇ ਹੋਰ, ਕੁਛ ਮੰਗਉਣਾ ਆ, ਜਿਵੇਂ ਔਨਲਾਈਨ ਨ ਮਨੋ ਤਾਂ ਵੀ, ਸਾਨੂੰ ਫੋਨ ਚਾਹੀਦਾ ਏ
ਮੰਮੀ ਦੀ ਸ਼ੋਪਿੰਗ ਵੀ ਔਨਲਾਈਨ ਹੋ ਗਈ, ਮਤਲਬ ਬਾਜ਼ਾਰ ਵਗੈਰਾ ਜਾਣ ਦੀ ਵੀ ਘੱਟ ਲੋੜ ਪੈਂਦੀ ਹੈ ਮਾਰਕੀਟ ਵਗੈਰਾ, ਜਾਣਾ ਹੋਵੇ ਤੇ ਚਲੋ ਫੋਨ ਤੇ ਦੇਖੋ ਕੋਈ ਚੀਜ਼ ਚੀਪ ਲੱਗੀ ਹੈ, ਤੇ ਚਲੋ ਔਡਰ ਕਰ ਦੋ, ਚਲ ਘਰ ਆ ਜਾਂਦੀ ਹੈ ਥੋੜੇ ਦਿਨਾਂ ਚ, ਹਨਾ
ਹਾਂਜੀ-ਹਾਂਜੀ।
ਹਾਂਜੀ
ਆਹੋ, ਕੋਈ ਗੱਲ ਨੀ ਹੁੰਦੀ ਹਾ ਕਰਕੇ, ਹਰਜੀਤ ਆਪਣਾ ਨੁਕਸਾਨ ਆਪਣਾ
ਹਾਂਜੀ-ਹਾਂਜੀ ਹਾਂ, ਬਸ ਇਹ ਹੈ ਮਤਲਬ ਫੋਨ ਨੂੰ ਜਿੱਦਾਂ ਮਤਲਬ ਮਿਸਯੂਜ ਨਹੀਂ, ਕਰਨਾ ਚਾਹੀਦਾ ਨਾ, ਜਿੱਦਾਂ ਲਓ ਅੰਕਲ ਜੀ ਮਤਲਬ, ਉ ਇਸਟਾਗ੍ਰਾਮ, ਤੇ ਚਲੋ ਠੀਕ ਹੈ ਮਤਲਬ ਦੇਖੋ, ਰੀਲਾਂ ਵਗੈਰਾ, ਦੇਖੋ ਤੁਹਾਨੂੰ ਪਤਾ ਹੀ ਹੈ ਜਿੱਦਾਂ ਮਤਲਬ ਅੱਜ ਕੱਲ ਕਾਫੀ ਜਿੰਦਾ ਮੱਤਲਬ ਫੋਨ ਫੂਨ ਕਾਫੀ ਰੋਲੇ ਰੂਲੇ ਪੈ ਚੁੱਕੇ ਨੇ ਕੋਈ ਕਿਸੇ ਨੂੰ, ਗਲਤ ਸਟੋਰੀ ਲਗਾ ਤੀ ਚਲੋ ਜੀ, ਉਹ ਗਾਲਾਂ ਵਗੈਰਾ ਕੱਢਣ ਲੱ ਕਹਿੰਦੇ, ਆ ਚਲੋ ਜੀ ਇੱਧਰੋਂ ਮੁੰਡੇ ਲੜਨ ਚਲੇ ਗਏ, ਏਦਾਂ ਹੋ ਗਿਆ ਉੱਦਾਂ ਹੋ ਗਿਆ, ਹਨਾ ਇਹ ਨੀ ਤਾਂ ਮ ਸੀ ਹਾਂ, ਚਲੋ ਫੋਨ ਬਣਿਆ ਦੇਖ ਸਾਨੂੰ ਕੋਈ ਰੀਲਸ, ਹੀ ਕੋਈ ਇੱਦਾਂ ਦੀਆਂ ਡਾਲ ਦਿੰਦੇ ਆ, ਕੋਈ ਗਾਣੇ, ਵਾਲੀਆਂ ਰੀਲਸ ਡਾਲ ਦਿੰਦੇ ਆ ਕੇਸ ਵਗੈਰਾ, ਦਰਜ ਹੋ ਜਾਂਦੇ ਆ ਹਾਂਜੀ, ਗਾਲਾਂ ਕੱਢ ਦਿੱਤੀਆਂ, ਕਿਸੇ ਨੂੰ ਫੋਨ ਚ ਰਿਕੋਡਿੰਗ ਕਰ ਲੈਂਦੇ ਨੇ, ਹਾਂਜੀ
ਗ਼ਲਤ, ਗੱਲ ਹੈ ਜੀ' ਉਹ ਆਪਣਾ,
ਹਾਂਜੀ-ਹਾਂਜੀ-ਹਾਂਜੀ, ਮਿਸ ਵੀ ਜ਼ਿਆਦਾ ਹੋ ਰਹੇ ਅੱਜ ਕੱਲ ਹਾਂਜੀ, ਤਹਾਨੂੰ ਪਤਾ ਹੀ ਹੈ, ਮੁੰਡਿਆਂ ਤੇ ਬਸ ਬਹਾਨਾ ਚਾਹੀਦਾ ਹੁੰਦਾ, ਹਾਂਜੀ ਲੜਾਈ ਕਰਨ ਦਾ ਗਿਆ ਕਿੱਦਾਂ, ਨਾ ਕਈ ਵਾਰੀ ਲੜਕੀਆਂ, ਚ ਵੀ ਹੋ ਜਾਂਦੀ ਹੈ, ਕੋਈ ਮਿਸ ਅੰਡਰ ਸਟੈਂਡਿੰਗ ਸੈਟਿੰਗ ਹੋ ਜਾਂਦੀ ਹੈ, ਉਹ ਮਤਲਬ, ਕਿਸੇ ਨੇ ਕੁਛ ਕਿਹਾ, ਹੁੰਦਾ ਗੱਲ ਕੁਛ ਹੋਰ ਹੋ ਜਾਂਦੀ, ਹੈ ਕਿਸੇ ਨੂੰ, ਦੱਸ ਦੋ ਤੇ ਚਲੋ ਇਹ ਵੀ ਚਲੋ, ਇੱਕ ਪਾਸੇ ਰਿਕੋਡਿੰਗ ਦਾ ਸਿਸਟਮ ਇਹ ਵੀ ਹੈਗਾ ਵੀ, ਜਦੋਂ ਕੋਈ ਲੜਾਈ ਝਗੜਾ ਹੁੰਦਾ ਤੇ, ਆਪ ਪਰ ਚਲੋ, ਕਿਸ ਨੂੰ ਦਸ ਕੇ, ਏਸੀ ਆਹ ਗੱਲ ਕੀਤੀ ਤੁਸੀ ਤੇ ਉਹਨੇ ਸਾਨੂੰ, ਏਦਾਂ ਦੱਸਿਆ, ਇੱਕ ਪਾਸੇ ਤਾਂ ਠੀਕ ਸਹੀ ਵੀ ਹੈ ਤੇ ਇੱਕ ਪਾਸੇ ਜਦੋਂ ਮਤਲਬ ਚਲੋ, ਕੋਈ ਕਿਸੇ ਨੂੰ ਆਪਣਾ ਦੁੱਖ ਦਰਦ ਸੁਣਾਉਂਦਾ ਹੈ ਜਾਂ, ਕੋਈ ਇੱਦਾਂ ਦੀ ਕੋਈ ਗੱਲ ਕਰਦਾ ਹੈ, ਨਾ ਤੇ ਉਹ ਬੰਦਾ, ਮਤਲਬ ਫ਼ਿਰ ਕਈ ਬੰਦੇ, ਹੁੰਦੇ ਅੱਛੇ ਵੀ ਹੁੰਦੇ ਆ ਵਿੱਚ, ਕਈ ਪਰਸਨ ਕਈ ਪਰਸਨ ਵਿੱਚ ਬੁਰੇ ਵੀ ਹੁੰਦੇ, ਮਤਲਬ ਫਾਇਦਾ ਚੁੱਕਣ ਵਾਲੇ ਜਿੱਦਾਂ ਉਹ ਕਹਿ ਦਿੰਦੇ, ਆ ਦੇਖ ਤੇਰੇ ਬਾਰੇ ਕੀ ਗੱਲਾਂ ਕਰਦਾ ਸੀ ਏਦਾਂ ਸੀ ਉਦਾਂ ਸੀ। ਹਨਾ, ਉਹ ਨਹੀ ਤੈਨੂੰ ਮਹਿਸੂਸ ਕਰਨਾ ਚਾਹੀਦਾ, ਹਨਾ ਹਾਂਜੀ-ਹਾਂਜੀ ਹ ਕਾਫੀ ਬੰਦੇ ਇੱਦਾਂ ਕਰ ਰਹੇ ਨੇ ਅੱਜ ਕੱਲ ਦੇਖ ਪਤਾ ਹੀ ਬਲੈਕਮੇਲਿੰਗ ਦਾ ਸਿਸਟਮ ਬੜਾ ਚਲਯਾਂ
ਚ
ਹੂੰ ਤੁਸੀਂ ਆਪਨੇ ਵਿਚਾਰ ਸਾਂਝੇ ਕਰੋ ਕੁਛ ਮਹਿੰਗਾਈ ਬਾਰੇ।
ਸਾਨੂੰ ਸਮਾਚਾਰ ਮਿਲਦਾ ਰਹਿੰਦਾ ਆ ਟੈਮ ਟੂ ਟਾਈਮ ਸ਼ਿਕਸ਼ਾ ਵਾਸਤੇ ਬਹੁਤ ਵਧੀਆ ਆ। ਆਪਣਾ ਸਾਰਾ ਸਟੱਡੀ ਵਗੈਰਾ ਉਧਰੋਂ ਹੀ ਹੋਣ ਦੀ ਸਾਰੀ ਕੁਛ ਈ। ਹੈਲਪ ਕਰਦਾ ਆ ਨਾਲੇ, ਨਾਲੇ ਔਨਲਾਈਨ ਹੀ ਸਾਰੇ ਹੁਣ ਤੇ ਸਾਰਾ ਕੁਛ ਓਨਲਾਈਨ ਹੀ ਹੋ ਰਿਹਾ ਆ ਸਟੱਡੀ ਵਗੈਰਾ ਤੇ ਸਾਰੀ ਹੁਣ ਸੈਂਪਲ ਪੇਪਰ ਵਗੈਰਾ ਔਨਲਾਈਨ ਹੀ ਮਿਲਦੇ ਸਾਰਾ ਕੁਝ ਸਾਨੂੰ ਬੈਂਕਿੰਗ ਦਾ ਕੰਮ ਦੇਖ ਲਓ। ਸਾਰਾ ਔਨਲਾਈਨ ਹੋ ਰਿਹਾ ਆ ਮੋਬਾਇਲ ਤੋਂ ਹੀ ਹੋ ਰਿਹਾ ਆ।
ਹਾਂਜੀ-ਹਾਂਜੀ
ਹੋਰ ਆਪਾਂ ਨੂੰ ਜਿਵੇਂ ਇਟਰਟੇਨਮੈਂਟ ਵੇਖਣਾ ਹੈ ਤਾਂ ਵੀ ਆਪਾਂ ਮੋਬਾਇਲ ਫੋਨ ਯੂਜ ਕਰਦੇ ਹਾਂ ਜੀ।
ਹਾਂਜੀ-ਹਾਂਜੀ ਮੋਬਾਇਲ ਤੇ ਹਾਂਜੀ ਹੁਣ ਏਦਾਂ ਹੋ ਗਿਆ ਜੀਦਾ ਫੈਮਿਲੀ ਮੈਂਬਰ ਨੀ ਹੁੰਦਾ ਏਦਾਂ ਬਣ ਚੁੱਕੇ ਨੇ ਸਾਰਿਆਂ ਵਾਸਤੇ।
ਕਰ ਰਿਹਾ ਜੀ ਮੈਂਬਰ ਬਣ ਗਿਆ ਹੁਣ ਘਰ ਦਾ।
ਹਾਂਜੀ-ਹਾਂਜੀ ਘਰ ਦਾ ਮੈਂਬਰ ਬਣ ਗਿਆ ਇੱਕ ਦੇਖ ਲਓ ਅ ਫੋਨ ਹੁੰਦਾ ਸੀ ਇੱਕ ਘਰ ਚ ਮੋਬਾਇਲ ਹੁੰਦਾ ਸੀ ਸਾਰਾ ਮਤਲਬ ਫੈਮਲੀ ਉਹੀ ਯੂਜ ਕਰਦੀ ਸੀ। ਜਿਦਾ ਘਰ ਲੈਂਡ ਲਈਨ ਫੋਨ ਲੱਗਾ ਹੁੰਦਾ ਸੀਗਾ ਸਾਰੇ ਮਤਲਬ ਫੈਮਿਲੀ ਹੁਣ ਜਿੰਨੇ ਘਰ ਦੇ ਮੈਂਬਰ ਨੇ ਤੇ ਸਾਰਿਆਂ ਕੋਲ ਆਪਣਾ-ਆਪਣਾ ਪਰਸਨਲ ਫੋਨ ਹੈ ਛੋਟੇ ਬੱਚੇ ਤੋਂ ਲੈ ਦੇਖਲੋ ਵੱਡੇ ਤੋਂ ਲੈ ਕੇ ਦੇਖਲੋ ਹਨਾ ਤੇ ਇਹ ਵੀ ਮਤਲਬ ਬੜਾ ਹੁ ਚੱਲ ਪਿਆ ਰੁਝਾਨ ਵੀ ਪਤਾ ਚਲੋੇ ਕਿਸੇ ਦਾ ਫੋਨ ਨਹੀਂ ਲ
ਹਾਏ ਮੇਰਾ ਫੋਨ ਯੂਜ ਕਰਨਗੇ ਕਿੰਨਾ-ਕਿੰਨਾ ਟਾਈਮ ਕੱਲ ਕਰਨਗੇ ਜਾਂ ਮਾਸੀ ਦਾ ਲਗਾ ਲੋ ਜਾਂ ਬੂਆ ਦਾ ਲਗਾ ਲੋ ਫੋਨ ਆ ਜਾ ਗਿਆ ਕਿਸੇ ਦਾ ਤੇ ਬੱਚੇ ਇੱਕ ਦੂਸ ਨ ਦੱਸ ਹੀ ਨਹੀ ਰਹੇ ਉਹ ਕਹੇਗਾ ਤੂੰ ਦੱਸ ਦੇ ਉਹ ਕਹੇਗਾ ਤੂੰ ਦੱਸ ਦੇ ਫੇਰ ਉਹ ਉਹ ਕਹਿਣਗੇ ਕਿ ਤਾਡੇ ਘਰ ਇੰਨੇ-ਇੰਨੇ ਫੋਨ ਆ ਤੁਸੀਂ ਫੇਰ ਨੀ ਗੱਲ ਕਰਦੇ ਹੁਣ ਇਹ ਤਾਂ ਹੁਣ ਬੱਚਿਆਂ ਦੀ ਹੈਡਕ ਹੈ ਨਾ ਬੱਚੇ ਨੀ ਨਾ ਦੱਸ ਰਹੇ, ਹੂੰ ਬੱਚੇ ਦੱਸਣਗੇ ਤਾਂ ਪਤਾ ਲੱਗੇਗਾ। ਹਾਂਜੀ-ਹਾਂਜੀ ਹੂੰ ਬੱਚੇ ਦੱਸਦੇ ਨੀ ਬਿਲਕੁਲ ਵੀ। ਕਹਿਣਗੇ ਹਾਈ ਹੁਣ ਇਹਦਾ ਫੋਨ ਫ ੜ੍ਹ ਲੈਣਾ ਅਸੀਂ ਵੀਡੀਓ ਦੇਖ ਰਹੇ ਹਾ।
ਕਰੋਨਾ ਦਾ ਟਾਈਮ ਆਇਆ ਸੀ ਜਿੱਦਾਂ ਆਪਣਾ ਫੇਰ ਤੇ ਆਪਣਾ ਸਾਰਾ ਕੁਛ ਹੀ ਔਨਲਾਈਨ ਹੋ ਗਿਆ ਸੀ ਬੱਚੇ ਹਰ ਇੱਕ ਬੱਚੇ ਕੋਲ ਫ਼ੋਨ ਜ਼ਰੂਰੀ ਹੋ ਗਿਆ ਸੀ ਉਸ ਟਾਈਮ ਤੇ।
ਸਟੱਡੀ ਕਰਕੇ ਬੱਚਿਆਂ ਨੂੰ ਫੋਨ ਮਿਲ ਗਏ ਨੇ ਤੇ ਬੱਚਿਆਂ ਨੂੰ ਕਿੱਥੇ ਫੋਨ ਮਿਲਣੇ ਸੀ ਹੁਣ ਚਲੋ ਫੈਮਿਲੀ ਵਿੱਚ ਦੋ-ਦੋ, ਤਿੰਨ-ਤਿੰਨ ਬੱਚੇ ਤਾਂ ਅੱਜ ਕੱਲ ਨੋਰਮਲ ਹੀ ਗੱਲ ਹੈ ਜਿੱਦਾ। ਤੇ ਹੁੰਦੇ ਨੇ ਤੇ ਹੁਣ ਇੱਕ ਫੋਨ ਸੀਗਾ ਤੇ ਬੱਚਿਆਂ ਨੇ ਸਟੱਡੀ ਕਿੱਥੋਂ ਕਰਨੀ ਸੀ। ਫਿਰ ਮਜਬੂੂਰ ਚਲੋ ਬੱਚਿਆਂ ਨੂੰ ਲੈ ਕੇ ਦੇਣੇ ਪਏ।
ਸਹੀ ਗੱਲ ਹੈ ਬ ਕਰੋਣਾ ਟਾਈਮ ਤੋਂ ਬਾਅਦ ਕਰੋਨਾ ਟਾਈਮ ਤੋਂ ਬਾਅਦ ਟਾਈਮ ਹੁਣ ਤੇ ਤਾਂ ਹੁਣ ਅੱਜ ਵੀ ਤਿੰਨ ਚਾਰ ਸਾਲ ਹੋ ਗਏ ਕਰੋਨਾ ਨੂੰ ਕੀ ਹੋਏ। ਪੰਜ ਸਾਲ ਹੀ ਹੋ ਗਏ ਤੇ ਤਾਂ ਅੱਜ ਵੀ ਹੁਣ ਪਰ ਹਰ ਬੱਚੇ ਕੋਲ ਫੋਨ ਆ ਕਹਿੰਦੇ ਹੁਣ ਫੋਨ ਤੋਂ ਬਗੈਰ ਤੇ ਸਟੱਡੀ ਹੈ ਹੀ ਨੀ ਬਿਲਕੁਲ।
ਕੁਛ ਬੱਚਾ ਕਰਦਾ ਨੀ ਕੁਛ ਬੱਚਿਆਂ ਨੂੰ ਬਹਾਨਾ ਚਾਹੀਦਾ ਹੁੰਦਾ ਫੋਨ
ਵਿਹ ਵੀ ਹੋਵੇ ਤਾਂ ਬੱਚੇ ਕੁੱਛ ਜਾਣ ਕੇ ਵੀ ਆਪਣੇ ਵੱਲ ਲੱਗ ਜਾਂਦੇ ਇਹ ਸਮਝ ਨੀ ਲੱਗਦਾ ਸਮਝ ਨੀ ਲੱਗਦਾ। ਫੋਨ ਪੇ ਦੇਖਣਾ ਫੋਨ ਪੇ ਦੇਖਣਾ ਫੇਰ ਕਹਗੇ ਚੱਲ ਬੱਚੇ ਕੋਈ ਨੀ ਤੇਰੀ ਪੜ੍ਹਾਈ ਕਰ ਰਿਹਾ ਕੋਈ ਨੀ ਲੈ ਲੈ ਬਸ। ਇੱਕ ਦੋ ਸਮ ਕਰਨਗੇ ਫੇਰ ਅਪਣੇ ਫੋਨ ਤੇ ਲੱਗ ਜਾਣਗੇ। ਇੰਸਟਾਗ੍ਰਾਮ ਤੇ ਸ਼ੇਯਰਚੈਟ ਤੇ ਵੀਡੀਓਜ਼ ਵਗੈਰਾ ਵੇਖਣ ਯਾ ਕੁਛ ਮੂਵੀ ਵਗੈਰਾ ਵੇਖਣ ਇਹ ਤਾਂ ਥੱਕ ਗਏ ਸੀ ਤਾਂ ਫੋਨ ਤੇ ਯੁ ਫੋਨ ਯੂਜ ਹੋ ਰਿਆ। ਮਤਲਬ ਥਕ ਜੇ ਅਸੀਂ ਕੋਈ ਸੌਂਗ ਸੁਣ ਰਏ ਆ ਥੋੜਾ ਅਪਣੇ ਆਪ ਨੂੰ ਰਿਲੈਕਸ ਕਰਨ ਵਾਸਤੇ ਨਾ।
ਵਦੀਆ ਵੀ ਆ ਬੈਨੀਫਿਟ ਵੀ ਬੌਤ ਆ। ਡਿਸਐਡਵਾਂਟੇਜ ਵੀ ਬੌਤ ਆ ਜੀ ਐਦੀ, ਮਾੜਾ ਵੀ ਬੌਤ ਆ ਜੀ।
ਚਲੋ ਚੰਗਾ ਜੀ ਬੌਤ ਵ
ਓਕੇ ਜੀ, ਓਕੇ ਜੀ, ਓਕੇ ਜੀ, ਥੈਂਕ ਯੂ ਸਾ ਸ੍ਰੀ ਕਾਲ।